ਸਤਿਰੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਵਧੀਆ ਜੀ ਤੁਸੀਂ ਦੱਸੋ
ਹਾਂਜੀ- ਹਾਂਜੀ ਸਭ ਵਧੀਆ ਆਪਣਾ ਸੁਣਾਓ ਘਰੇ ਠੀਕ ਨੇ ਸਾਰੇ
ਸਭ ਵਧੀਆ ਹੋਰ ਦੱਸੋ ਕਿੱਦਾਂ ਚੱਲਦੀ ਜ਼ਿੰਦਗੀ
ਬਸ ਵਧੀਆ ਤੁਹਾਨੂੰ ਪਤਾ ਖਾ ਪੀ ਲਈ ਦਾ ਹੈ ਸੋ ਲਈ ਦਾ ਕੰਮ ਕਰ ਲਈਦਾ ਹੋਰ ਤਾਂ ਕੋਈ ਉਹ ਨੀ
ਸਹੀ ਗੱਲ ਹੈ ਹੁਣ ਤਾਂ ਨਾ ਮਤਲਬ ਹੁਣ ਤਾਂ ਕੋਈ ਤਿਉਹਾਰ ਵੀ ਨੀ ਆ ਰਿਹਾ ਨੀ ਬੰਦੇ ਨੂੰ ਹੁੰਦਾ ਦਾ ਕਿ ਯਾਰ ਕੋਈ ਤਿਉਹਾਰ ਆਵੇ ਬੰਦਾ ਤਿਆਰੀਆਂ 'ਚ ਲੱਗਿਆ ਰਹਿੰਦਾ ਹੁਣ ਤ ਕੋਈ ਉਹ ਵੀ ਨੀ ਆਉਂਦਾ ਜੁਲਾਈ ਅਗਸਤ ਚ ਸਟਾਰਟ ਹੋਣਗੇ ਕਿਤੇ ਜਾ ਕੇ ਮੇਲੇ- ਮੁਲੇ
ਹਾਂਜੀ ਹਾਂ ਉਹੀ ਤਾਂ ਹੈਗਾ ਬਸ, ਹੁਣ ਤਾਂ ਸਾਰੇ ਵੇਲੇ ਹੀ ਆ ਸਵੇਰ ਦਾ ਕੰਮ -ਕੁਮ ਕਰਕੇ ਕੇ ਦੁਪਹਿਰ ਦਾ ਕਰਕੇ ਫੇਰ ਇਸ ਟਾਈਮ ਥੋੜੇ ਸੌ ਲਈਦਾ ਚਲੋ ਦੋ ਤਿੰਨ ਵਜੇ ਤੱਕ ਉਹ ਤੋਂ ਬਾਅਦ ਹਾਂਜੀ ਫੇਰ ਉਹੀ ਤੁਹਾਨੂੰ ਪਤਾ
ਬਸ ਹੀ ਬਸ ਉਹਦਾ ਟਾਈਮ ਹੀ ਲੱਗਦਾ ਹੈਗਾ ਹੁੰਦਾ ਨਾ ਹੁੰਦਾ ਇੱਕ ਤਾਂ ਉੱਪਰੋਂ ਛੁੱਟੀਆਂ ਦੋ ਤਿੰਨ ਮਹੀਨੇ ਦੀਆਂ ਤੇ ਉੱਤੋਂ ਵੇਹਲੇ ਵੀ ਦੱਸ ਬੰਦਾ ਕੀ ਕਰੇ ਕੀ ਨਾ ਕਰੇ, ਉਤੋਂ ਐਨੀ ਗਰਮੀ ਸੱਚੀ ਪੱਖੇ ਤੋਂ ਬਿਨਾਂ ਤਾਂ ਬੈਠਿਆ ਹੀ ਨਹੀਂ ਜਾਂਦਾ ਹੈਗਾ ਹੁਣ
ਹਾਂਜੀ ਹਾਂ ਉਹੀ ਤਾਂ ਉਹ ਮੈਂ ਦ ਪਹਿਲਾਂ ਇੱਕ ਮੇਰੀ ਕਾਲ ਕੀਤੀ ਸੀਗੀ ਫੇਰ ਉਹ ਮੈਨੂੰ ਦੱਸਣ ਲੱਗੇ। ਕਹਿੰਦੇ ਗਰਮੀ ਇੰਨੀ ਜ਼ਿਆਦਾ ਹੈਂ। ਪਾਣੀ ਪੀਓ, ਇਹ ਕੁਛ ਕਰੋ ਮੈਂ ਕਿਹਾ ਕਿੰਨਾ ਕੁ ਪੀ ਜਾਈਏ ਅਸੀਂ ਰੋਜ਼ ਨਿੰਬੂ ਪਾਣੀ ਪੀ ਜਾਈਏ।
ਸਹੀ ਗੱਲ ਹੈ ਆਪਾਂ ਨਾ ਮਤਲਬ ਜਿੰਨਾ ਜ਼ਿਆਦਾ ਪਾਣੀ ਪੀਵਾਂਗੇ ਉਓਨਾ ਹੀ ਆਪਾਂ ਨੂੰ ਭੁੱਖ ਘੱਟ ਲੱਗੇਗੀ ਆਪਾਂ ਨੂੰ ਇਹ ਰੂਗਾ ਯਾਰ ਆਪਣਾ ਢਿੱਡ ਭਰਿਆ ਪਿਆ ਆਪਾਂ ਕੀ ਕਰੀਏ ਏਦਾਂ ਫਿਰ ਨਾ ਮਹਿਸੂਸ ਹੋ ਜਾਂਦਾ ਹੈ ਆਪਾਂ ਨੂੰ।
ਉਹੀ ਹੈ ਨਾ ਤਾਂ ਕੁਛ ਦੇਖੋ ਖਾਣ ਦਾ ਦਿਲ ਕਰਦਾ ਠੀਕ ਹੈ ਹੁਣ ਤਾਂ ਚਲੋ ਫੇਰ ਵੀ ਸਬਜ਼ੀਆਂ ਵੀ ਉਹੀ ਹੋ ਗਈਆਂ ਹਨਾ, ਤੇ ਦੇਖੋ ਤੁਸੀਂ ਆਪਾਂ ਪਾਣੀ ਸਾਰੇ ਦਿਨ ਚ ਇੰਨਾ ਪਾਣੀ ਪੀ ਲੈਂਦੇ ਹਾਂ। ਨਾ ਆਪਾਂ ਬਾਹਰੋਂ ਆਉਂਦੇ ਹਾਂ ਪਾਣੀ ਆਪਾਂ ਨੂੰ ਹੁੰਦਾ ਵੀ ਗਰਮੀ ਹੈ। ਆਪਣਾ ਪੇਟ ਭਰਿਆ-ਭਰਿਆ ਰਹਿੰਦਾ ਦਿਲ ਹੀ ਨਹੀ ਕਰਦਾ ਕੁਛ ਖਾਣ ਦਾ
ਹਾਂਜੀ ਹਾਂ ਸਹੀ ਗੱਲ ਹੈ ਜਿੰਨਾ ਆਪਾਂ ਪਾਣੀ ਪੀਵਾਂਗੇ ਨਾ ਓਨਾ ਹੁੰਦਾ। ਕਿ ਹਾਂ ਯਾਰ, ਹਾਂ ਵੀ ਬਸ ਕੁਛ ਖਾਈਏ ਨਾ ਕੁਛ ਪੀਏ ਨਾ ਬਸ ਜਾਂ ਤਾਂ ਸੋ ਜਾਈਏ ਠੰਢਡੀ ਹਵਾ ਚ ਤੇ ਜਾਂ ਫੇਰ ਆਪਾਂ ਉਹ ਕਰ ਲਈਏ
ਉਹ ਤੇ ਹੁੰਬਾਸੇ ਹੁਣ ਤਾਂ ਹਾਂਜੀ ਇੱਕੋ ਹੀ ਉਹ ਹੈ ਵੀ ਤੁਸੀਂ ਹਨਾ ਬਨਾਨਾ ਸ਼ੇਕ, ਮੈਂਗੋ ਸ਼ੇਕ, ਐਵੇਂ ਦੀਆਂ ਠੰਡੀਆਂ ਚੀਜ਼ਾਂ ਪੀਓ ਹਨਾ ਨਿੰਬੂ ਪਾਣੀ ਪੀਓ। ਤੇ ਹੋਰ ਰੂਹ ਅਫਜ਼ਾ ਵਗੈਰਾ, ਜਿਹਦੇ ਨਾਲ ਮਤਲਬ ਤੁਹਾਨੂੰ ਐਂ ਰਹੇ ਕਿ ਹਾਂ ਠੀਕ ਹੈ। ਠੰਡਾ -ਠੰਡਾ ਚਾਹੇ ਰੋਟੀ ਬੰਦਾ ਘੱਟ ਖਾ ਲਏ ਪਰ ਪਾਣੀ ਪ੍ਰੋਪਰ ਪੀਵੇ ਗਰਮੀ ਚ।
ਸਹੀ ਗੱਲ ਹੈ ਜਿਵੇਂ ਨਾ ਇਸ ਵਾਰ ਐੰਨੀ ਜ਼ਿਆਦਾ ਠੰਡ ਪਈ ਸੀ ਮੈਨੂੰ ਲੱਗਦਾ ਉਸ ਤੋਂ ਦੁੱਗਣੀ। ਸਰ ਗਰਮੀ ਬਹੁਤ ਜ਼ਿਆਦਾ ਪਊਗੀ? ਬਾਹਰ ਹਨਾ ਇਨੀ ਗਰਮੀ। ਮੈਂ ਕਹਿ ਰਹੀ ਹ ਨਾ ਹੁਣ ਅਸੀਂ ਘੁੰਮਣ ਜਾਂਦੇ ਹਾਂ ਠੀਕ ਹੈ ਛੇ ਸੱਤ ਵਜੇ ਤੇ ਸੂਰਜ। ਨਾ-ਨਾ, ਖੜਾ ਹੁਣ ਦਿਲ ਵੀ ਨੀ ਕਰਦਾ ਹੈਗਾ ਜਾਣ ਨੂੰ ਫਿਰ ਤੁਹਾਨੂੰ ਪਤਾ ਹਨਾ ਫੈਮਲੀਜ਼ ਦੇ ਹੁੰਦੇ ਆ। ਜਿਹੜੇ ਪਿੰਡਾਂ ਦੇ ਉਹ ਉਹ ਕਹਿੰਦੇ ਸਤ ਵਜੇ ਤੋਂ ਬਾਅਦ ਨਾ ਬਾਹਰ ਨਿਕਲਣਾ ਮਾਹੌਲ ਨਹੀਂ ਸੀ ਹੁੰਦਾ ਹੈਗਾ।
ਵੈਸੇ ਹੁਣ, ਤਾਂ ਤੁਸੀਂ ਸੱਤ ਵਜੇ ਤੱਕ ਦੇਖ ਲੋਓ, ਉਸ ਟਾਈਮ ਵੀ ਨਾ ਐ ਹੁੰਦਾ ਵੀ ਥੋੜੀ ਥੋੜ੍ਹੀ ਗਰਮੀ ਪੈ ਰਹੀ ਹੈ ਰਾਤ ਨੂੰ ਵੀ ਐਂ ਹੁੰਦਾ ਵੀ ਹਾਂ ਜਦੋਂ ਆਪਾਂ ਏਸੀ ਚ ਪਏ ਹਾਂ ਨਾ ਇਹ ਹੁੰਦਾ ਵੀ ਚਲੋ ਹੁਣ ਥੋੜਾ ਜਿਹਾ ਹੈਗਾ ਪਰ ਵਿਚਾਰੇ ਏ ਸੀ ਵੀ ਕੀ ਕਰਨ ਸਭ ਕੁਛ ਜਿ ਹੁਣ ਏਸੀ ਲੱਗ ਗਏ ਇਹ ਵੀ ਹੁਣ ਆਪਣੇ ਹਨਾ ਗੌਰਮੈਂਟ ਤੇ ਫ਼ਰਕ ਪਾਂਦੇ ਨੇ, ਜਦੋਂ ਹੂੰ
ਏਦਾਂ ਹੁੰਦਾ ਵੀ ਬਿਮਾਰੀਆਂ ਲੱਗਦੀਆਂ ਨੇ।
ਤੇ ਪਹਿਲਾਂ ਕੂਲਰ ਵੀ ਠੀਕ ਸੀਗੇ ਹਨਾ ਕੂਲਰ ਵੀ ਬਹੁਤ ਵਧੀਆ ਠੰਡੀ ਹਵਾ ਦਿੰਦੇ ਸੀਗੇ, ਤੇ ਹੁਣ ਐਂ ਵੀ ਚਲੋ ਏਸੀ ਜ਼ਿਆਦਾ ਵਧੀਆ ਰਹਿੰਦਾ ਕੂਲਰ ਨਾਲੋਂ, ਪਰ ਦੋਨੋ ਹੀ ਚੀਜ਼ਾਂ ਵਧੀਆ ਨੇ। ਕਿਉਂਕਿ ਅਗਰ ਐਨ ਵਧੀਆ ਨਾ, ਏਸੀ ਮਤਲਬ ਉਹ ਚ ਪਾਣੀ ਪਾਇਆ ਹੋਏ ਕੂਲਰ ਚ, ਫੇਰ ਉਹ ਐਂਨ ਠੰਡੀ ਹਵਾ ਦਿੰਦਾ।
ਹਾਂਜੀ ਹਾਂ, ਇਹ ਤਾਂ ਹੈ। ਹੁਣ ਨਾ ਮੈਂ ਤੁਹਾਨੂੰ ਦੱਸਾਂ, ਹੁਣ ਤਾਂ ਨਾ ਮੋਸਟਲੀ ਲੋਕਾਂ ਨੇ ਏ ਸੀ ਹੀ ਲਵਾ ਲਏ, ਕਿਉਂਕਿ ਅਗਲਿਆਂ ਨੂੰ ਪਤਾ ਕੀ ਹੁੰਦਾ ਕਿ ਏਸੀ ਉਹ ਲਗਵਾ ਲੀਨੇ ਆਂ ਹਨਾ ਆਪਾਂ, ਤੇ ਉਹਦੇ ਨਾਲ ਕੂਲਿੰਗ ਵਧੀਆ ਵਧੀਆ ਹੋ ਜਾਂਦੀ ਐ ਨਾਲ ਸਭ ਤੋਂ ਵਧੀਆ ਠੰਢ ਲੱਗ, ਪਰ ਉਹੀ ਗੱਲ ਐ ਏਸੀ ਦੇ ਬਿੱਲ। ਜਿਹੜੀ ਵਿਚਾਰੀ ਤਾਰਾਂ ਤੇ ਏਨਾ ਲੋਡ ਪੈਂਦਾ ਉਹ।
ਹਾਂਜੀ-ਹਾਂਜੀ, ਉਹੀਓ ਮੈਂ ਗਲੀ ਤੇ ਜਦੋਂ ਦੇਖਦੀ ਆਂ ਨਾ ਛੋਟੇ-ਛੋਟੇ ਬੱਚੇ ਖੇਲਦੇ, ਮੈਂ ਸੋਚਦੀ ਆਂ ਵੀ ਹਨਾ ਇਹਨਾਂ ਨੂੰ ਗਰਮੀ ਨੀ ਲੱਗਦੀ। ਫਿਰ ਆਪਾਂ ਨੂੰ ਯਾਦ ਆਂਦਾ ਵੀ ਆਪਾਂ ਵੀ ਤਾਂ ਜਦ ਛੋਟੇ ਸੀਗੇ, ਆਪਾਂ ਵੀ ਤਾਂ ਆਏਂ ਖੇਲਦੇ ਸੀਗੇ।
ਸਹੀ ਗੱਲ ਹਜੇ ਨਾ ਇਹਨਾਂ ਨੂੰ ਗਰਮੀ-ਗਰਮੀ, ਸਰਦੀ ਕੁਛ ਨੀ ਮਹਿਸੂਸ ਹੁੰਦਾ ਹੈਗਾ। ਤੇ ਜਦੋਂ ਹੌਲੀ-ਹੌਲੀ ਇਹਨਾਂ ਦੀ ਉਮਰ ਆਈ ਆਪਣੀ ਏਜ ਚ ਆਏ, ਉਦੋਂ ਇਹਨਾਂ ਨੂੰ ਪਤਾ ਲੱਗੂਗਾ ਕਿ ਕੀ ਹੁੰਦੀ ਗਰਮੀ, ਕੀ ਹੁੰਦੀ ਠੰਡ?
ਹਾਂਜੀ-ਹਾਂਜੀ ਉਹੀ ਤਾਂ ਹੈ ਦੇਖੋ ਹਨਾ, ਆਪਾਂ ਛੋਟੇ ਹੁੰਦੇ ਆਪਾਂ ਨੂੰ ਕੋਈ ਉਹ ਨੀ ਸੀ ਕੁਛ, ਮੈਂ ਕਹਿਣੀ ਹਾਂ ਬਚਪ ਪਨ ਬਹੁਤ ਵਧੀਆ ਸੀਗਾ, ਆਪਾਂ ਜਿਵੇਂ-ਜਿਵੇਂ ਵੱਡੇ ਹੁੰਦੇ ਜਾਂਦੇ ਆ, ਨਾ ਉਵੇਂ-ਉਵੇਂ ਨਾਲੇ ਤਾਂ ਰਿਸ ਰਿਸਪੋਂਸੀਬਿਲਟੀ ਵਧੀ ਜਾਂਦੀ ਐ, ਨਾਲੇ ਹੋਰ ਟੈਸ਼ਨਾਂ ਹੋਰ ਆ ਜਾਂਦੀਆਂ ਨੇ।
ਸਹੀ ਗੱਲ ਐ, ਤੁਹਾਨੂੰ ਪਤਾ ਫਿਰ ਨਾ ਬੱਚੇ ਨੂੰ ਹੁੰਦਾ, ਕਿ ਹਾਂ ਯਾਰ ਪੇਰੈਂਟਸ ਦੀ ਰਿਸਪੋਂਸੀਬਿਲਟੀ ਐ। ਜਾਂ ਕੁਛ ਵੀ ਐ, ਕੁਛ ਕਰਨਾ ਸਟੱਡੀ ਦਾ ਬਰਡਨ ਬਾਰਵੀਂ ਤੱਕ ਸਕੂਲ ਲਾਈਫ ਐਂਡ ਬਚਪਨ ਦੀ ਲਾਈਫ ਬਹੁਤ ਜ਼ਿਆਦਾ ਬੈਸਟ ਹੁੰਦੀ ਐ, ਮੈਂ ਕਹਿ ਰਈ ਆਂ ਨਾ। ਅਗਰ ਆਪਾਂ ਨੇ ਉਹ ਜ਼ਿੰਦਗੀ ਵਧੀਆ ਤਰੀ ਨਾਲ ਜੀ ਲਈ ਨਾ ਫਿਰ ਆਪਾਂ ਨੂੰ ਏਦਾਂ ਹੁੰਦਾ, ਕਿ ਹਾਂ ਯਾਰ ਆਪਾਂ ਨੇ ਕੁਛ ਤਾਂ ਵਧੀਆ ਕੀ ਤਾ ਜੋ ਆਪਣੀ ਯਾਦਗਿਰੀ ਬਣੀ ਐ, ਹੁਣ ਜਿਵੇਂ ਹੁਣ ਜਿਵੇਂ ਆਪਾਂ ਕਿਤੇ ਘੁੰਮਣ ਜਾਂਨੇ ਆਂ, ਆਪਾਂ ਉੱਥੇ ਜਾਂਨੇ ਆਂ ਫੋਟੋਜ਼ ਵਗੈਰਾ ਖਿੱਚਦੇ ਆਂ, ਸਭ ਕੁੱਛ ਕਰਦੇ ਆਂ ਵੀ ਚਲੋ ਆਪਣੀ ਯਾਦਗਾਰੀ ਰਹਿਜੇ, ਵੀ ਹਾਂ ਆਪਾਂ ਇਹ ਫਲਾਣੀ ਜਗ੍ਹਾ ਤੇ ਘੁੰਮ ਕੇ ਆਏ ਸੀਗੇ।
ਹਾਂਜੀ-ਹਾਂਜੀ, ਉਹੀ ਆ ਵੀ ਹੁਣ ਤਾਂ ਦੇਖ ਦੇਖੋ ਜਾਂਦਾ ਹੀ ਨਹੀਂ ਹੈਗੇ, ਹੁਣ ਤਾਂ ਔਲਮੋਸਟ ਸਾਰੇ ਨਾ ਬਿਜ਼ੀ ਰਹਿੰਦੇ ਨੇ ਕੰਮ ਚ। ਕੋਈ ਜਾਂਦਾ ਹੀ ਨਹੀਂ ਹੈਗਾ, ਅਗਰ ਕੋਈ ਕਿਤੇ ਚਲੋ ਧਾਰਮਿਕ ਸਥਾਨ ਤੇ ਕਿਤੇ ਅਗਲਾ ਕਹਿੰਦਾ ਵੀ ਚਲੋ ਛੁੱਟੀਆਂ ਹੋਈਆਂ-ਹੋਈਆਂ ਆਪਾਂ ਚਲੇ ਜਾਂਦੇ ਆਂ, ਤਾਂ ਵੀ ਇੱਕ ਦੋ ਦਿਨ ਲਈ ਅਗਲਾ ਸੋਚਦਾ, ਉਹ ਤੋਂ ਵੱਧ ਤਾਂ ਉਹ ਕਹਿੰਦੇ ਹੀ ਨੀ ਵੀ ਚਲੋ ਆਪਾਂ ਚੱਲਦੇ ਆਂ।
ਪਤਾ ਜਦੋਂ ਨਾ ਆਪਾਂ ਇੱਕ ਨਾ ਮਤਲਬ ਪੂਰੇ ਪਰਿਵਾਰ ਨਾਲ ਜਾਂਦੇ ਆਂ ਨਾ ਕਿਤੇ ਘੁੰਮਣ ਉਹ ਵਾਲਾ ਨਾ ਮਤਲਬ ਐਨਾ ਵਧੀਆ ਮੂਵਮੈਂਟ ਹੁੰਦਾ ਨਾ ਬੰਦੇ ਨੂੰ ਹੁੰਦਾ ਕਿ ਯਾਰ ਕਾਸ਼ ਉਹ ਨਾ ਪਲ ਦੁਬਾਰਾ ਆ, ਕਿਉਂਕਿ ਦੇਖੋ ਆਪਾਂ ਪਰਿਵਾਰ ਨਾਲ ਆਪ ਨੂੰ ਸਮਾਂ ਨਾ ਵਾਰ-ਵਾਰ ਨੀ ਮਿਲਦਾ। ਇਕ ਦੋ ਵਾਰ ਹੀ ਮਿਲਦਾ, ਟਾਈਮ ਸਪੈਂਡ ਕਰਨ ਦਾ।
ਐਵੇਂ ਤਾਂ ਦੇਖੋ ਐਵੇਂ ਤਾਂ ਦੇਖੋ ਹੁਣ ਆਪਣੇ ਘਰ ਸਕੂਟੀ ਸਭ ਕੁਛ ਹੁੰਦਾ, ਆਪਾਂ ਫੇਰ ਫਿਰ ਵੀ ਹਨਾ ਚਲੋ ਆਪ ਅਗਰ ਆਪਣਾ ਦਿਲ ਹੋਵੇ ਆਪਾਂ ਫਿਰ ਸਕੂਟਰੀ ਚੱਕ ਕੇ ਚਲੇ ਜਾਂਨੇ ਆਂ, ਪਰ ਜਿਹੜਾ ਫੈਮਲੀ ਨਾਲ ਆਪਣੇ ਪਰਿਵਾਰ ਨਾਲ ਜਾਣ ਦਾ ਹੁੰਦਾ, ਉਹਨਾਂ ਨਾਲ ਗੱਲਾਂ ਬਾਤਾਂ ਕਰਨਾ। ਉਹਨਾਂ ਨਾਲ ਹਨਾ ਚਲੋ ਯਾਦਗਿਰੀ ਦੇ ਪਲ ਬਣਾਣੇ, ਉਹ ਬਹੁਤ ਵਧੀਆ ਲੱਗਦਾ। ਹੁਣ ਤੁਸੀਂ ਦੇਖੋ, ਹਾਂਜੀ ਹੁਣ ਜਿਵੇਂ ਹਾਂਜੀ-ਹਾਂਜੀ।
ਹੁਣ ਨਾ ਜਿਵੇਂ ਆਪਣਾ ਪਰੀ ਆਪਾਂ ਜਾਂਨੇ ਆਂ ਜਿਹੜੇ ਬੰਦੇ ਨੇ ਉਹ ਪਰਿਵਾਰ ਆਲੇ ਇੱਕ ਵਾਰ ਉਹ ਯਾਦਗਾਰੀ ਬਣਾ ਲਈ ਜਿਹਨੇ ਵਧੀਆ ਤਰੀਕੇ ਨਾਲ, ਉਹ ਜ਼ਿੰਦਗੀ ਜੀ ਲਈ ਨਾ ਦੋ ਦਿਨ ਮੈਂ ਕਹਿ ਰਹੀ ਉਹਨ ਇੱਦਾਂ ਹੁੰਦਾ ਕਿ ਹਾਂ ਯਾਰ ਉਹਨੇ ਪੂਰਾ ਸਾਲ ਵਧੀਆ ਜੀ ਲਿਆ
ਹਾਂਜੀ ਹੁਣ ਤੁਸੀਂ ਦੇਖੋ ਆਪਾਂ ਹੈ ਨਾ ਆਪਣੇ ਰਿਲੇਟ ਨਾਲ ਵੀ ਕਈ ਜਿਵੇਂ ਮਾਸੀ ਬੂਆ ਹੋਰ ਐਵੇਂ ਹੋਗੇ ਆਪਾਂ ਸੋਚ ਲੈਂਦੇ ਹਾਂ ਵੀ ਉਹਨਾਂ ਨੂੰ ਵੀ ਨਾਲ ਚੱਲਦੀਆਂ ਵੀ ਤਿੰਨ ਚਾਰ ਦਿਨ ਉਹ ਹੈ ਫੇਰ ਤੁਸੀਂ ਦੇਖੋ ਨਾ ਐਨ ਵਧੀਆ ਸਫ਼ਰ ਜਾਂਦਾ ਆਪਾਂ ਗੱਡੀ ਵਗੈਰਾ ਚ ਜਾ ਨ ਇੰਜੋਏ ਕਰਦੇ ਜਾਂਦੇ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਜਾਂਦੇ ਆਾਂ ਉਹ ਇੱਕ ਵਧੀਆ ਜਿ ਜਾਂ ਨਾਲੇ ਤਾਂ ਆਪਣੇ ਵੱਡਿਆਂ ਦਾ ਵੀ ਤੇ ਬੱਚਿਆਂ ਦਾ ਦੋਨਾਂ ਦਾ ਹੀ ਦਿਮਾਗ ਫਰੈਸ਼ ਹੋ ਜਾਂਦਾ ਹੈ ਕਿਉਂਕਿ ਹਰ ਟਾਈਮ ਜਿਹੜਾ ਕੰਮ ਦਾ ਬੋਝ ਹੁੰਦਾ ਉਹ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਜਾਂਦਾ। ਥੋੜੇ ਟਾਈਮ ਵਾਸਤੇ।
ਹਾਂਜੀ ਇਹੀ ਤਾਂ ਹੈ ਨਾ ਵੀ ਬੱਚੇ ਨੂੰ ਹੁੰਦਾ ਕਿ ਹਾਂ ਬਸ ਉਹ ਇੰਨਾ ਕੁ ਸਮਾਂ ਨਾ ਵਧੀਆ ਤਰੀਕੇ ਤਰੀਕੇ ਨਾਲ ਜੀ ਦੇ ਬਸ ਵੀ ਜਿੰਹਨਾ ਨੂੰ ਟਾਈਮ ਮਿਲਿਆ ਨਾ ਉਹ ਇੱਕ ਤਰੀਕੇ ਨਾਲ ਸਾਂਭ ਕੇ ਰੱਖ ਲਈ।
ਉਹੀ ਤੇ ਹੈਗਾ ਹੁਣ ਆਪਾਂ ਜਾਂਦੇ ਹਾਂ ਆਪਾਂ ਪਹਿਲਾਂ ਦੇਖੋ ਆਪਾਂ ਨਾ ਇਹ ਵੈਸੇ ਟ੍ਰਿਪ ਵੀ ਪਲੈਨ ਕਰਨੀ ਕਿਹੜਾ ਸੌਖ਼ੀ ਆ, ਆਪਾਂ ਸੋਚਦੇ ਹਾਂ ਵੀ ਸਭ ਫ੍ਰੀ ਨੇ। ਕਿੰਨਾ ਕੁ ਖਰਚਾ ਆਜੂਗਾ, ਕੀ-ਕੀ ਚੀਜ਼ ਘੁੰਮਣੀ ਐ, ਕੀ ਕੀ ਕਰਨਾ, ਉਹਦੇ ਲਈ ਆਪਾਂ ਨੂੰ ਪਹਿਲਾਂ ਪਲੈਨ ਕਰਨਾ ਪੈਂਦੈ।
ਹਾਂਜੀ ਹਾਂ, ਇਹ ਤਾਂ ਹੈ।
ਹੁਣ ਅਗਰ ਆਪਾਂ ਕਿਤੇ ਵੀ ਜਾ ਰਹੇ ਹਾਂ, ਪਹਿਲਾਂ ਆਪਾਂ ਬਜਟ ਸੋਚਦੇ ਹਾਂ ਵੀ ਇੰਨਾ ਕੁ ਆਜੂਗਾ, ਵੀ ਇੰਨਾ ਕੁ ਠੀਕ ਹੈ ਜਾਂ ਇਹ ਤੋਂ ਘੱਟ ਕਰੀਏ ਕਿਉਂਕਿ ਹਰ ਕੋਈ ਹਾਂਜੀ
ਹੁਣ ਨਾ ਜਿੱਦਾਂ ਆਪਾਂ ਕਹਿ ਦੀਏ, ਹੁਣ ਨਾ ਹਰ ਕੋਈ ਸਰ ਸਰਕਾਰੀ ਨੌਕਰੀ ਨਹੀ ਲੱਗਿਆ ਹੁੰਦਾ ਹਰ ਕੋਈ ਪ੍ਰਾਈਵੇਟ ਜੋਬ ਨਹੀਂ ਕਰਦਾ ਹੁੰਦਾ। ਮਤਲਬ ਹਰੇਕ ਕੋਈ ਹੁੰਦਾ ਕਿ ਕੋਈ ਪ੍ਰਾਈਵੇਟ ਲੱਗਿਆ ਹੁੰਦਾ ਕੋਈ ਖੇ ਖੇਤੀਬਾੜੀ ਦੇ ਹਿਸਾਬ ਨਾਲ ਹੀ ਰਹਿੰਦਾ ਫਾਰਮਿੰਗ ਦੇ ਪਰ ਇਹ ਹੈ ਵੀ ਆਪਾ ਨੂੰ ਹਰੇਕ ਚੀਜ਼ ਦੇ ਸਾਂਭ ਕੇ ਆਪਾਂ ਨੂੰ ਨਾ ਆਪਣੀ ਆਮਦਨ ਅਨੁਸਾਰ ਹੀ ਪੈਰ ਨਿਸਾਰਨਾ ਚਾਹੀਦਾ। ਐਵੇਂ ਨੀ ਹੈਗਾ ਉਹ ਆਪਣੀ ਵੀਹ ਹਜ਼ਾਰ ਆਪਣੀ ਤਨਖਾਹ ਤੇ ਆਪਾਂ ਚਾਲੀ ਹਜ਼ਾਰ ਦੇ ਵਿੱਚ
ਚਾਲੀ ਹਾਂ ਹਾਂ ਠੀਕ ਹੈ ਠੀਕ ਹੈ ਉਹੀ ਹੈ ਨਾ ਕਿ ਆਪਾਂ ਨੂੰ ਦੇਖਣਾ ਚਲੋ ਛੋਟਾ ਪਲੈਨ ਕਰ ਲਏ ਬੰਦਾ ਕਿ ਕਿਤੇ ਮਤਲਬ ਨੇੜੇ ਤੇੜੇ ਵਾਲੀ ਥਾਂ ਤੇ ਬਗ ਜਾਂਦੇ ਹਾਂ ਕਿਉਂਕਿ ਜਦੋਂ ਤੁਹਾਡੇ ਕੋਲੋਂ ਹੈਨਾ। ਜਿਵੇਂ ਤੁਹਾਡਾ ਬਜਟ ਹੋਏਗਾ, ਤੁਸੀਂ ਉਸ ਤਰੀਕੇ ਨਾਲ ਸੋਚੋ ਵੀ ਹਾਂ ਅਸੀਂ ਉੱਥੇ ਘੁੰਮਣ ਜਾਣਾ ਤਾਂ ਕਿ ਮਤਲਬ ਇਹ ਵੀ ਨਾ ਹੋਏ ਕਿ ਆਪਾਂ ਨੂੰ ਵੀ ਦਿੱਕਤ ਹੋਵੇ ਹਨਾ ਆਪਾਂ ਜਾਈਏ ਆਪਾਂ ਦੇਖੀਏ ਪੈਸੇ ਤਾਂ ਘੱਟ ਨੇ ਇਹ ਚੀਜ਼ ਘੁੰਮਣੀ ਰਹਿ ਗਈ ਇਹ ਚੀਜ਼ ਰਹਿ ਗਈ ਚਾਹੇ ਹਾਂ ਚਾਹੇ ਛੋਟਾ ਪਲੈਨ ਕਰੋ ਪਰ ਕਰੋ।
ਸਹੀ ਗੱਲ ਹੈ ਪਰ ਆਪਣੇ ਪਰਿਵਾਰ ਨੂੰ ਟਾਈਮ ਦੋ ਜਿ ਜਿੰਨਾ ਮਰਜ਼ੀ ਦਓ ਚਾਹੇ ਨਾ ਇੱਕ ਦਿਨ ਕੱਢ ਕੇ ਦੋ ਪਰ ਤੇ ਦੋ ਘਟ, ਮੈਂ ਤੁਹਾਨੂੰ ਦੱਸਾਂ, ਅਗਰ ਨਾ ਪਰਿਵਾਰ ਦੇ ਮੈਂਬਰ ਸਾਰੇ ਦੋ ਘੰਟੇ ਵੀ ਇਕੱਠੇ ਰੈਹ ਜਾਣ ਨਾ ਉਹ ਵੀ ਨਾ ਇੱਕ ਉਹ ਵੀ ਨਾ ਤਿੰਨ ਦਿਨਾਂ ਵਾਂਗੂ ਲੱਗਦਾ ਕਿ ਹਾਂ ਆਪਾਂ ਇਨੇ ਦਿਨ ਇਕੱਠੇ ਰਹਿ ਗਏ।
ਹਾਂ ਉਹ ਤੁਸੀਂ ਦੇਖੋ ਕਿ ਆਪਣੇ ਪੇਰੈਂਟਸ ਹਨਾ ਸਵੇਰੇ ਚਲੇ ਜਾਂਦੇ ਨੇ ਸ਼ਾਮੀ ਆਂਦੇ ਨੇ ਆਪਾਂ ਵੀ ਚਲੋ ਹੈ ਨਾ ਜਿਵੇਂ ਸਟੱਡੀ ਵਗ ਵਗੈਰਾ ਲਈ ਜਾਂਦੇ ਹ ਸਕੂਲ ਕਾਲਜ ਤੇ ਚਲੇ ਜਾਂਦੇ ਆ ਤੇ ਆਪਾਂ ਫੇਰ ਰਾਤ ਨੂੰ ਇਕੱਠੇ ਇਕੱਠੇ ਹੁੰਦੇ ਆ ਰਾਤ ਨੂੰ ਵੀ ਫੇਰ ਉਹੀ ਕੀ ਕਿਸੇ ਦੇ ਹੱਥ ਚ ਫੋਨ ਹੈ ਕੋਈ ਟੀ ਵੀ ਦੇਖ ਰਿਹਾ ਹੈ ਕੋਈ ਕੁਛ ਕਰ ਰਿਹੈ, ਇੱਕ ਦੂਜੇ ਨੂੰ ਕੋਈ ਐਵੇਂ ਨੀ ਦੱਸਦਾ। ਕੋਈ ਇੱਕ ਦੂਜੇ ਨਾਲ ਸ਼ੇਅਰ ਨਹੀਂ ਕਰਦਾ ਕਿ ਹਾਂ ਅੱਜ ਉਹਨੇ ਕੀ ਕਰਿਆ ਕੀ ਨਹੀਂ।
ਹਾਂਜੀ ਹਾਂ, ਇਹੀ ਤਾਂ ਗੱਲ ਏ ਨਾ। ਮਤਲਬ ਫੋਨ ਆ ਟੀ ਵੀ ਨੇ ਨਾ ਕੰਮ ਪੂਰਾ ਖ਼ਰਾਬ ਕਰ ਚੁੱਕਿਆ, ਠੀਕ ਐ। ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿ ਆਪਣੀ ਜ਼ਿੰਦਗੀ ਵਿੱਚ ਨੈਚੁਰਲੀ ਕੀ ਚੱਲ ਰਿਹਾ ਆਪਾਂ ਨੂੰ ਇਦਾਂ ਹੁੰਦਾ ਕਿ ਆਪਾਂ ਟੀ ਵੀ ਦੀ ਜ਼ਿੰਦਗੀ ਦੇਖ ਦੇਖਣਾ ਤਾਂ ਵਧੀਆ ਫੋਨ ਦੀ ਦੇਖਣਾ ਤਾਂ ਵਧੀਆ ਪਰ ਤੇ ਅਪਣੀ ਖੁਦ ਦੀ ਲਾਈਫ ਕਿੱਦਾਂ ਚੱਲ ਰਹੀ, ਆਪਾਂ ਨੂੰ ਓਹ ਪਤਾ ਨੀ ਹੁੰਦਾ। ਬਸ ਫੋਨ ਦੀ ਤੇ ਟੀ ਵੀ ਦੀ ਦੇਖ ਕੇ ਆਪਾਂ ਖੁਸ਼ ਹੋ ਜਾਂਦੇ ਹਾਂ।
ਜੀ ਹਾਂ। ਅਗਰ ਆਪਾਂ ਹਨਾ ਚਲੋ ਸਵੇਰੇ ਨਹੀਂ ਸਭ ਦਾ ਪ੍ਰੋਪਰ ਟਾਈਮ ਹੁੰਦਾ ਕਿਸੇ ਨੇ ਪਹਿਲਾਂ ਜਾਣਾ ਹੁੰਦਾ ਕਿਸੇ ਨੇ ਬਾਅਦ ਚ ਚ ਜਾਣਾ ਹੁੰਦਾ ਹੈ ਤੇ ਅਗਰ ਆਪਾਂ ਰਾਤ ਟੀ ਹੈ ਨਾ, ਚਲੋ ਕੱਠੇ ਬੈਠ ਕੇ ਆਪਾਂ ਡਿਨਰ ਕਰ ਲੀਏ, ਆਪਾਂ ਦੱਸੀਏ ਵੀ ਹਾਂ ਮੰਮਾ ਅੱਜ ਮੈ ਨੀ ਤਾਂ ਪਾਪਾ ਮੈਂ ਨਹੀਂ ਕੀਤਾ। ਆਪਣੇ ਪੇਰੈਂਟਸ ਵੀ ਦੱਸਣ ਹੈਨਾ ਵੀ ਇਹ ਚੀਜ਼ ਕਰੋ, ਇਹ ਚੀਜ਼ ਨਾ ਕਰੋ। ਦੇਖੋ ਉਹਦੇ ਨਾਲ, ਉਹਦੇ ਨਾਲ ਦੇਖੋ ਹੈਨਾ ਆਪਣਾ ਟਾਈਮ ਵੀ ਵਧੀਆ ਜਾਊਗਾ, ਚਲੋ ਆਪਣਾ ਐਕਸਪੀਰੀਅੰਸ ਵੀ ਹੋਊਗਾ, ਵੀ ਆਪਾਂ ਕਿਹੜੀ ਚੀਜ਼ ਚ ਗ਼ਲਤੀ ਕਰੀ ਹੈ। ਇਹ ਸਭ ਚੀਜ਼ਾਂ, ਇਹ ਹੁਣ ਤੇ ਏ ਰਹੀਆਂ ਹੀ ਨਹੀਂ ਇਹ ਚੀਜ਼ਾਂ।
ਇਹ ਚੀਜ਼ਾਂ ਨਾ ਮਤਲਬ ਪੁਰਾਣੇ ਜਮਾਨੇ ਚ ਸੀਂ, ਹੁੰਣ ਨੀ ਇਹ ਚੀਜ਼ਾਂ ਕਿਸੇ ਨੂੰ ਵੀ ਯਾਦ ਨਹੀਂ ਹੈ ਇੰਨੀਆਂ।
ਹਾਂਜੀ ਪਹਿਲਾਂ ਵਾਲਾ ਜ਼ਮਾਨਾ ਵਧੀਆ ਸੀਗਾ ਸਾਰੇ ਇਕੱਠੇ ਰਹਿੰਦੇ ਸੀ।
ਚਲੋ ਠੀਕ ਐ ਮੈਮ, ਓਕੇ।
ਓਕੇ ਮੈਮ ਠੀਕ ਹੈ ਠੀਕ ਹੈ ਕਰਦੇ ਹਾਂ ਫਿਰ